ਓਕੇ।
ਹੈਲੋ!
ਸਤਿ ਸ਼੍ਰੀ ਅਕਾਲ ਜੀ।
ਹੈਲੋ!
ਸਸ ਸ੍ਰੀ ਅਕਾਲ। ਹੈਲੋ!
ਹੈਲੋ, ਤੁਹਾਨੂੰ ਆਵਾਜ਼ ਆ ਰਹੀ ਏ।
ਹਾਂਜੀ-ਹਾਂਜੀ ਆ ਰਹੀ ਹੈ ਮੈਨੂੰ ਆਵਾਜ਼।
ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਐ, ਥੋੜਾ ਜਿਹਾ ਉੱਚੀ ਬੋਲੋ ਪਲੀਜ਼।
ਅੱਛਾ-ਅੱਛਾ ਹੈਲੋ।
ਹੈਲੋ ਹਾਂਜੀ ਸਤਿ ਸ੍ਰੀ ਕਾਲ ਜੀ।
ਸਤਿ ਸ੍ਰੀ ਕਾਲ ਹੋਰ ਠੀਕ ਹੋ?
ਤੁਹਾਡੀ ਆਵਾਜ਼ ਘੱਟ ਆ ਰਹੀ ਏ ਥੋੜ੍ਹਾ ਜਿਹਾ ਉੱਚੀ ਬੋਲੋ।
ਅੱਛਾ ਹਜੇ ਵੀ ਘੱਟ ਆ ਰਹੀ ਹੈ ਆਵਾਜ਼।
ਹਾਂਜੀ।
ਹੈਲੋ।
ਹੈਲੋ।
ਹਾਂਜੀ ਹੁਨ ਆ ਰਹੀ ਅਵਾਜ਼।
ਨਹੀਂ ਤਹਾਡੀ ਅਵਾਜ਼ ਈ ਬੜੀ ਘੱਟ ਆ।
ਹੈਲੋ।
ਹੈਲੋ ਮੈਂ ਕਿਹਾ ਜੀ ਤਹਾਨੂੰ ਆਹ ਜਿਹੜਾ ਅੱਜ ਕੱਲ੍ਹ ਚੱਲਿਆ ਵਾ ਏ ਆਈ ਤਹਾਨੂੰ ਇਹ ਏ ਆਈ ਤਕ। ਟਕਨੋਲਜੀ ਜਿਹੜੀ ਚੱਲੀ ਹੈ ਤਹਾਨੂੰ ਲੱਗਦਾ ਏ ਕਿ ਇਹ ਇਹਦੇ ਕੋਈ ਫਾਇਦੇ ਹੈਗੇ ਸਾਨੂੰ।
ਅੱਜ ਕੱਲ੍ਹ ਵੈਸੇ ਉਹ ਹੈ ਤੇ ਸਹੀ ਜੋਬ ਵਗੈਰਾ। ਅੱਛੀਆਂ ਮਿਲ ਜਾਨਗੀਆਂ ਹੁਨ ਦੇ ਆਨ ਦੇ ਟਾਈਮ ਤੇ ਤੇ ਬੋਤ। ਫੇਸਿਲਟੀਜ਼ ਵਗੈਰਾ ਵੀ ਆ ਰਹੀਆਂ ਏ ਆਈ ਦੇ ਥਰੂ ਹੀ।
ਹਾਂਜੀ, ਹਾਂਜੀ ਏ ਆਈ ਏਕ ਇਹੋ ਜਿਹੀ ਤਕਨੋਲਜੀ ਹੈਗੀ ਏ ਨਾ ਜੇ ਉਹ ਕੰਪਿਊ ਕੰਪਿਊਟਰ ਤੇ ਮਸ਼ੀਨਾਂ ਮਨੁਖਾਂ ਨੂੰ ਸੋਚਣ ਵਾਂਗ। ਸੋਚਨ ਲਈ ਤੇ ਸਿੱਖਨ ਲਈ ਕੰਮ ਕਰਨ ਵਿੱਚ ਮਦਦ ਕਰਦੀ ਹੈ ਹੈਣਾ ਜੀ।
ਹਾਂਜੀ, ਹਾਂਜੀ ਇਹ ਤਾਂ ਹੈ।
ਹਾਂਜੀ, ਹਾਂਜੀ।
ਹੁਣ ਅੱਜ ਕੱਲ੍ਹ ਤੇ ਹਰ ਚੀਜ਼ ਏ ਆਈ ਦੇ ਥਰੂ ਹੀ ਹੋ ਜਾਏਗੀ ਹੁੰਨ ਤੇ ਇਹ ਟੋਲ ਵਗੈਰਾ ਵੀ ਜੋ ਨੇ। ਉਹ ਵੀ ਏ ਆਈ ਕਰੇਗਾ ਕੰਮ।
ਹਾਂਜੀ ਏ ਆਈ ਨਾਲ ਨਾ ਸਾਡੇ ਸਮੇਂ ਦੀ ਬੱਚਤ ਵੀ ਹੋ ਜਾਂਦੀ। ਕਈ ਕੰਮ ਜਲਦੀ ਹੋ ਜਾਂਦੇ ਐ ਨਾ ਸਹੀ ਤਰੀਕੇ ਨਾਲ ਕਈ ਕੰਮ ਛੇਤੀ ਦੇ ਸਹੀ ਤਰੀਕੇ ਨਾਲ ਹੋ ਜਾਂਦੇ ਐ।
ਪਰਸਨ ਕਰ ਰਏ ਉਹਨਾਂ ਦੇ ਵਸਤੇ ਹੋ ਜਾਏਗਾ ਕਿ ਉਹਨਾ ਨੂੰ ਏ ਆਈ ਸਿੱਖਨਾ ਬੋਤ ਮੁਸ਼
ਏ ਆਈ ਸਾਡੀ ਪੜ੍ਹਾਈ ਵਿ ਵਿੱਚ ਵੀ ਮਦਦ ਕਰਦੀ ਐ ਨਾ ਜਿਤਰਾਂ ਜਿਹੜੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਆ ਉਹਨਾਂ ਨੂੰ ਨਵੀਆਂ ਚੀਜਾਂ ਸਿੱ ਸਿੱਖਨ ਚ ਮਦਦ ਮਿਲਦੀ ਐ।
ਹੁ।
ਹਨਾ, ਬੱਚਿਆਂ ਨੂੰ ਇਹ ਏ ਕਿ ਕਈ ਜਾਣਕਾਰੀਆਂ ਮਿਲ ਜਾਂਦੀਆਂ ਵਾ ਏ ਆਈ ਦੇ ਨਾਲ ਪੜ੍ਹਾਈ ਚ ਬੋਤ ਮਦਦ ਹੁੰਦੀ ਔਨਾਂ ਦੀ।
ਨਈ ਓਨਾਂ ਨੇ ਵੈਸੇ ਵੀ ਅੱਜ ਕੱਲ੍ਹ ਸ ਸਲੇਬਸ ਇਚ ਐਡ ਕਰਤੇ ਏ ਆਈ। ਕਿਹ ਰਏ ਨੇ ਇਕ ਕਲਾਸ ਏ ਆਈ ਦੀ ਲੱਗੇ ਕਰੇਗੀ।
ਹਾਂਜੀ।
ਹੁ।
ਏ ਆਈ ਦੇ ਕੁਛ ਨੁਕਸਾਨ ਵੀ ਹੈਗੇ ਐ ਨਾ ਜਿੱਦਾਂ ਕੋਜ ਕੰਮ ਮਸ਼ੀਨਾਂ ਕਰਨ ਲੱਗ ਗਈਆਂ ਵਾ ਨਾ ਤੇ ਨੌਕਰੀਆਂ ਵਿੱਚ ਬੜਾ ਵੱਡਾ ਬਦਲਾ ਆ ਗਯਾ ਕਈਆਂ ਨੂੰ ਨੌਕਰੀਆਂ ਨੀ ਮਿਲਦੀਆਂ। ਹਣਾ ਜੀ।
ਹਾਂਜੀ।
ਅ ਇਹ ਵੀ ਗੱਲ ਹੈਗੀ ਹੈ, ਜੇ ਅਸੀਂ ਇਹ ਏ ਆਈ ਨੂੰ ਬਿਨਾਂ ਜਾਣਕਾਰੀ ਤੋਂ ਵਰਤੀਏ ਨਾ ਤੇ ਹਾਨੂੰ ਇਹਦੇ ਬੜੇ ਗਲਤ। ਤ ਨੁਕਸਾਨ ਬੜੇ ਹੋ ਸਕਦੇ ਆ।
ਹਾਂਜੀ ਔਹ ਤਾਂ ਹੈਗਾ, ਔਹ ਤਾਂ ਹੈ।
ਹਾਂਜੀ ਡਾਟਾ ਦੀ ਸੁਰੱਖਿਆ ਇੱਕ ਮਹੱਤਵਪੂਰਨ ਮੁੱਦਾ ਹੈਗਾ ਇਹਦੇ ਵਿੱਚ।
ਹਾਂਜੀ।
ਬਾਕੀ ਏ ਵਾ ਲੋਕਾਂ ਦੀ ਸੋਚ ਤੇ ਨਿਰਭਰ ਕਰਦੀ ਐ ਨਾ ਅਸੀ ਆ ਆਪਾਂ ਏਨੂੰ ਕਿੱਦਾਂ ਵਰਤਣਾ ਵਾ ਕਿੱਦਾਂ ਸਈ ਢੰਗ ਨਾਲ ਵਰਤੀਏ ਤੇ ਬੋਤ ਹਾਡਾ ਜੀਵਨ ਵਧੀਆ ਹੋ ਸਕਦਾ ਵਾ।
ਹਾਂਜੀ ਹਾਂਜੀ, ਏ ਤਾਂ ਹੈਗਾ ਐ।
ਹਾਂਜੀ। ਹੈਲੋ। ਹੈਲੋ।
ਹਲੋ ਹੈਲੋ ਆ ਰੀ ਐ ਵਾਜ ਤਾਨੂੰ? ਹਾਂਜੀ ਆਵਾਜ ਆ ਰੀ ਐ। ਤਾਡੀ ਵਾਜ ਬੜੀ ਘੱਟ ਆ ਰੀਏ।
ਹਾਂਜੀ ਮੈਂ ਤੇ ਬੋਤ ਉੱਚੀ ਬੋਲ ਰਈ ਆਂ ਤਾਨੂੰ ਅਵਾਜ਼ ਨੀਂ ਆਂਦੀ ਪਈ?
ਮਨੀ ਤੁਆਡੀ
ਹੈਲੋ।
ਹ ਹਾਂ ਹੁਨ ਸਈ ਆਈ ਸੀ।
ਹਾਂਜੀ ਹਾਂਜੀ ਬੋਲੋ ਤੁਸੀ। ਹੈਲੋ। ਮੈਂ ਕੇਆ ਅੱਜ ਦੇ ਸਮੇਂ ਵਿੱਚ ਨਾ ਏ ਆਈ ਨੇ ਸਿੱਖਿਆ ਤੇ ਵਪਾਰ ਰੋਜਾਨਾ ਜੀਵਨ ਵਿੱਚ ਵਰਤ ਜਾਂਦੀ ਐ ਨਾ ਬੋਤ ਅਸਾਨ ਕੰਮ ਹੋ ਗਏ ਹੋਏ ਆ।
ਹਾਂਜੀ।
ਏ ਆਈ ਨਾਲ ਹਾਡੇ ਸਮੇਂ ਦੀ ਬੱਚਤ ਹੋ ਜਾਂਦੀ ਆ ਕਈ ਕੰਮ ਜਲਦੀ ਹੋ ਜਾਂਦੇ ਆ ਨਾ ਸਈ ਤਰੀਕੇ ਕੇ ਨਾਲ ਕਰ ਸਕਦੀ ਐ ਸਾਡੇ ਸਾਰੇ ਕੰਮ। ਹੈਣਾ ਜੀ? ਸੇਹਤ ਦੇ ਖੇਤਰ ਵਿੱਚ ਬੜਾ ਵੱਡਾ ਫੈਦਾ ਵਾ ਹਨਾ ਡਾਕਟਰਾਂ ਨੂੰ ਬਮਾਰੀਆਂ ਪਛਾਨਣ ਵਿੱਚ ਤੇ ਇਲਾਜ ਕਰਨ ਵਿੱਚ ਬੜੀ ਸਹਾਏਤਾ ਮਿਲਦੀ ਆ।
ਹਾਂ ਓ ਤਾ ਹੈ। ਅੱਜ ਕੱਲ੍ਹ ਤਾਂ ਹਰ ਚੀਜ਼ ਚ ਏ ਆਈ ਦਾ ਯੂਜ਼ ਹੋ ਰੇਆ ਐ। ਹੁਣਦੇ
ਰੋਜ਼ਾਨਾ ਜੀਵਨ ਵਿੱਚ ਜਿੱਦਾਂ ਆਪਾਂ ਮੋਬਾਇਲ ਯੂਜ਼ ਕਰਦੇ ਆਂ ਹੈਨਾ ਅਨੁਵਾਦ ਹੋਰ ਸੇਵਾਵਾਂ ਵੀ ਬੋਤ ਤੇ ਏ ਆਈ ਦੀ ਮਦਦ ਨਾ ਹੁੰਦੀਆਂ ਵਾ। ਹੈਲੋ।
ਹਾਂਜੀ।
ਹੈਲੋ। ਮਨੁੱਖੀ ਸੋਚ ਵੀ ਏਦੇ ਨਾਲ ਨਾ ਘੱਟਦੀ ਜਾ ਰੀ ਐ। ਜਾਦਾ ਵਰਤੋਂ ਕਰਦੇ ਆ ਲੋਕ ਤੇ ਅਪਣੀ ਸੋਚ ਚਨ ਸਮਝਣ ਦੀ ਘੱਟ ਸਮਰੱਥਾ ਨੂੰ ਬੋਤ ਘੱਟ ਵਰਤਦੇ ਆ।
ਹੈਲੋ।
ਹੈਲੋ।
ਹਾਂਜੀ।
ਮੈਂ ਕੇਆ ਜੇੜੇ ਲੋਕ ਹੈਗੇ ਆ ਨਾ ਓ ਵੀ ਜਾਦਾਤਰ ਏ ਆਈ ਨੂੰ ਵਰਤਦੇ ਆ ਅਪਣੇ ਦਿਮਾਗ ਵੀ ਘੱਟ ਵਰ ਤੋਂ ਕਰਦੇ ਆ। ਓਨਾਂ ਦੀ ਸੋਚ ਇਚ ਬੜਾ ਫ਼ਰਕ ਪੈ ਗੇਆ ਹੋਏਆ ਏਦੇ ਨਾਲ।
ਹਾਂ ਓ ਤਾਂ ਹੈਗਾ ਐ। ਹੁਨ ਜੇ ਅ ਜੇ ਅਗਰ ਏ ਆਈ ਸਾਰਾ ਕੁਛ ਕਰ ਦੇਗਾ ਤਾਂ ਫੇਰ ਓਨਾਂ ਨੂੰ ਆਪਣਾ ਦਿਮਾਗ ਲਗਾਣ ਦੀ ਜਰੂਰਤ ਈ ਨੀ ਪਏਗੀ। ਤੁਆਡੇ ਲੱਗਦਾ ਨੈੱਟ ਹਾਂਜੀ ਤੁਆਡੇ ਲੱਗਦਾ ਨੈੱਟ ਇਸ਼ੂ ਕਰ ਰੇਆ ਕੁਛ। ਹੈਲੋ।